ਹੈਲੋ ਸਤਿ ਸ੍ਰੀ ਅਕਾਲ ਜੀ,
ਹਾਂਜੀ ਦੀਦੀ ਸਤਿ ਸ੍ਰੀ ਅਕਾਲ, ਕਿਸ ਤਰ੍ਹਾਂ ਔ?
ਦੱਸੋ?
ਹਾਂ ਮੈਂ ਵੀ ਵਧੀਆ,
ਹੋਰ ਕੀ ਕਰਦੇ ਪਏ ਸੀ?
ਕੁਛ ਨੀ ਮੈਂ ਬਸ ਔਨਲਾਈਨ ਸ਼ੋਪਿੰਗ ਕਰ ਰਹੀ ਸੀ ਕੁਛ
ਅੱਛਾ, ਅੱਜ ਕਲ ਤੇ ਔਨਲਾਈਨ ਸ਼ੋਪਿੰਗ ਕਰਨਾ ਬੜਾ ਹੀ ਆਸਾਨ ਹੈ। ਹੈ ਕਿ ਨਹੀਂ ਧੁੱਪੇ ਇੰਨਾ ਜਾਨ ਤੋਂ ਅੱਛਾ ਹੈ ਇੰਨੀ ਗਰਮੀ ਚ ਜਾਣ ਤੋਂ ਅੱਛਾ ਹੈ ਨਾਲੇ ਖੱਜਲ, ਹੁਣ ਤੋਂ ਅੱਛਾ ਹੈ ਕਿ ਔਨਲਾਈਨ ਸ਼ੋਪਿੰਗ ਕੀਤੀ ਆਰਾਮ ਨਾਲ ਕਰ ਤੋਂ ਬਹਿ ਕੇ, ਤੇ ਆਰਾਮ ਨਾਲ ਉਸਦਾ ਫਿਰ ਬੈਨੀਫਿਟ ਵੀ ਮਿਲ ਜਾਂਦੇ, ਮਿਲ ਜਾਂਦੇ ਕਾਫੀ ਔਫਰਸ ਮਿਲ ਜਾਂਦੇ ਹੈ।
ਕ ਲੋ ਸੇਲ ਵਗੈਰੇ ਬਥੇਰੇ ਚੱਲਦੇ ਪਏ ਨੇ,
ਉਹੀ ਸਭ ਤੋਂ ਅੱਛਾ ਤੇ ਮੇਨ, ਐਪਲੀਕੇਸ਼ਨ ਹੈ ਔ ਐਮਜ਼ੋਨ ਹੈ।
ਮੈਂ ਤੇ ਮੀਸ਼ੋ ਤੋਂ ਹੀ ਕਰਨੀ ਆ ਸਸਤੇ ਤੇ ਜਾਂਦਾ ਤੇ, ਅੱਛਾ ਵੀ ਹਾਂ,
ਨਹੀਂ-ਨਹੀਂ ਅੱਛੀ ਐਪਲੀਕੇਸ਼ਨ ਹੈ ਇਹ ਵੀ ਤੇ ਕੀ ਇਹ ਨਾ ਕਿ ਫਟਾਫਟ ਘਰ ਬਹਿ ਕੇ ਅਸੀਂ ਬਸ ਇੱਕ ਲਿਖਦੇ ਹੋ ਤੇ ਔਨਲਾਈਨ ਆ ਜਾਂਦਾ ਹੈ ਅੱਜ ਕੱਲ ਤੇ ਸਮਾਨ, ਟੈੈਂਨਸ਼ਨ ਹੋਈ ਨੀ,
ਕਰ ਦੋ ਆਪਣੇ ਹੱਥ ਤੇ।
ਉਹ ਤੇ ਹੈ ਹੀ ਹੈ ਲੇਕਿਨ ਅੱਜ ਕੱਲ, ਇਹ ਹੋ ਗਿਆ ਨਾ ਕਿ ਪਹਿਲੇ ਜਿੱਦਾਂ ਬਾਹਰ ਲੋਕੀ ਜਾਂਦੇ ਸੀ ਤੇ ਜਿੱਦਾਂ ਉਹਨਾਂ ਦੀ ਐਕਸਾਈਜ਼ ਹੁੰਦੀ ਸੀ ਵੋਕਿੰਗ ਹੁੰਦੀ ਸੀ ਹੈਗੀ ਨੀ ਤੇ ਇਹ ਸਭ ਲੇਕਿਨ ਘੱਟ, ਹੋ ਗਿਆ ਤੇ ਲੋਕਾਂ ਦੀ ਫਿਟਨੈਸ ਵੀ ਗਾਇਬ ਹੋ ਗਈ ਹੈ।
ਹਾਂ, ਤਾਂ ਸਾਰਾ ਕਾਰਪੇਟ ਕੀ ਹੀ ਹੋ ਗਿਆ ਨਾ, ਜਿਸ ਤਰ੍ਹਾਂ ਵਰਕ ਫਰੋਮ ਹੋਮ ਹੋ ਗਿਆ ਹਾਂ ਸਿੰਪਲ, ਰ ਜਾਣਾ ਛੱਡਤਾ ਹੁਣ,
ਉਹ ਤਾਂ ਹੈ ਹੀ ਅੱਜ-ਕੱਲ ਫੋਨ ਤੇ ਹੀ ਸਭ ਕੁਛ ਹੋ ਜਾਂਦਾ ਹੈ ਅੱਜ-ਕੱਲ੍ਹ ਘਰ ਬੈਠੇ, ਕੇ ਕੰਮ ਹੋ ਜਾਂਦੇ ਘਰ ਬੈਠ ਕੇ ਔਨਲਾਈਨ ਸ਼ੋਪਿੰਗ ਕਰ ਸਕਦੇ ਹੋ ਸਬਜ਼ੀਆਂ ਨਹੀਂ ਮਿਲ। ਤੇ ਉਹ ਵੀ ਤੁਸੀਂ ਨੂੰ ਅੱਜ-ਕੱਲ੍ਹ ਬਿੰਕਟ ਸਵਗੀ ਹੈਗਾ ਜਿਹੜੀ ਦਸ ਜਾਂ ਪੰਦਰਾਂ ਮਿੰਟਾਂ ਚ ਸੇਵਾ ਦੇ ਦੇ, ਕਿੰਦਾ ਹੈ।
ਹਾਂ,
ਤੇ ਫਿਰ ਲੋਕੀ ਬਾਹਰ ਕਿਉਂ ਜਾਏ ਗੇ ਨਾ ਧੁੱਪੇ ਬਰਸਾਤ ਵੇਚ ਕਿਉਂ ਜਾਏਗਾ ਲੋਕੀ। ਲੇਕਿਨ ਲੋਕਾਂ ਨੂੰ ਇਹ ਨ ਸਮਝ ਆ ਰਿਹਾ ਹੈ ਕਿ ਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ, ਕੀ ਐਕਸਰਸਾਈਜ਼ ਵੀ ਤੇ ਚਾਹੀਦੀ ਹੈ ਬੋਡੀ ਦੀ,
ਸਹੀ ਹੈ ਨਾ,
ਹੈ,
ਇਹਨਾਂ ਵਸ ਠੀਕ ਹੈ ਨਾ, ਐਮਰਜੰਸੀ ਲਈ ਠੀਕ ਐ ਔਨਲਾਈਨ ਸ਼ੋਪਿੰਗ।
ਹਾਂ, ਕਿਉਂਕਿ ਕੀ ਐ ਨਾ ਤੁਸੀਂ ਬਾਹਰ ਜਾਓਗੇ, ਚਾਰ ਲੋਕਾਂ ਨਾਲ ਮਿਲੋਗੇ, ਦੇਖੋ ਤੁਸੀਂ ਜਾਓਗੇ। ਜਾਂਦੇ-ਜਾਂਦੇ ਤੁਹਾਨੂੰ ਇੱਕ ਅੱਧਾ ਤਾਂ ਕੋਈ ਮਿਲੇਗਾ, ਗੱਲਬਾਤ ਕਰੋਗੇ, ਫਰੈਸ਼ ਏਅਰ ਲਓਗੇ। ਹੈ ਕਿ ਨਈਂ, ਉਸਦੇ ਨਾਲ ਤੁਹਾਡੀ ਹੈਲਥ ਵੀ ਅੱਛੀ ਰਹੇਗੀ, ਕਿਉਂਕਿ ਚਾਰ ਦੀਵਾਰੀ ਚੰਦਰ ਬੈਠ ਕੇ ਤੁਸੀ ਨੂੰ ਕੀ ਫਰੈਸ਼ ਏਅਰ ਆਏਗੀ ਪੂਰਾ ਦਿਨ ਤੁਸੀਂ ਘਰ ਦੇ ਕੰਮਾਂ ਚ ਈ ਨਿ ਕੱਟ ਦਿੰਦੇ ਹੋ, ਔਰ ਜਿਹੜਾ ਹੁਣ ਬਾਹਰ ਜਾਣ ਵਾਲਾ ਸ਼ੋਪਿੰਗ ਵਾਲਾ ਕੰਮ ਐ ਵੀ ਅਸੀ ਹੁਣ ਔਨਲਾਈਨ ਫੜ ਲਿਆ। ਜਨਾਨੀਆਂ ਨੇ, ਹੈ ਕਿ ਨਈਂ ਉਸਦੇ ਨਾਲ ਫਿਰ ਕਾਫ਼ੀ ਚੀਜ਼ਾਂ ਵਿੱਚ ਨਾ, ਇਹ ਹੋ ਰਿਹਾ ਪ੍ਰੋਬਲਮ ਹੋ ਰਹੀ ਐ ਜਨਾਨੀਆਂ ਦੇ ਸਰੀਰ ਚ ਪ੍ਰੋਬਲਮ ਹੋ ਰਹੀ ਐ, ਉਹਨਾ ਹੈ ਮਤਲਬ ਇਹ ਰਹਿ ਨਹੀਂ ਗਿਆ ਕਿ ਤਾਕਤ ਕਿ ਬਾਹਰ ਜਾਏ, ਬਾਹਰ ਜਾ ਕੇ ਸ਼ੋਪਿੰਗ ਕਰੇ। ਹੈ ਕਿ ਨਹੀਂ, ਇਹ ਸਭ। ਤੇ ਉਹ ਗੱਲ ਹੋ ਗਈ ਐ। ਬਾਕੀ ਤੁਸੀਂ ਦੱਸੋ ਰੋਟੀ ਪਾਣੀ ਹੋ ਗਿਆ?
ਰੋਟੀ ਪਾਣੀ ਕੇ ਮੇਰੇ ਪਾਸ ਖਾ ਨਈਂ ਪਾਕ
ਅੱਛਾ-ਅੱਛਾ, ਨਈਂ, ਨਈਂ ਉਹ ਤਾਂ ਹੈ ਈ ਅੱਜ ਕੱਲ ਤੇ ਟਾਈਮ ਸਿਰ ਰੋਟੀ ਖਾ ਲੈਣੀ ਚਾਹੀਦੀ ਐ। ਅੱਜ ਕੱਲ ਟਾਈਮ ਦਾ ਬੜਾ ਏ ਹੈਲਥ ਨਾਲ ਬੜੇ ਪ੍ਰੋਬਲਮਸ ਹੁੰਦੇ ਨੇਂ, ਹੈ ਕਿ ਨਈਂ।
ਕਿਉਂਕਿ ਫੇਰ ਥੋੜੀ ਲੇਟ ਹੀ ਹੋ ਜਾਂਦੀ ਐ, ਬੱਚਿਆਂ ਦੇ ਸਕੂਲ ਲਓ ਦ ਆ, ਹੋਮਵਰਕ, ਕੰਮ ਕਰੋ, ਫ਼ਿਰ ਰੋਟੀਆਂ ਬਣਾਓ। ਇੱਥੇ ਚ ਟੈਮ ਹੋ ਜਾਂਦਾ।
ਨਈਂ ਨਈਂ। ਵ ਇਹ ਤਾਂ ਹੈ ਈ, ਬੱਚਿਆਂ ਦੇ ਨਾਲ ਨਹੀਂ ਟਾਈਮ ਦਾ ਪਤਾ ਚੱਲਦਾ, ਇੰਨਾ ਟਾਈਮ ਤੇ ਹੋ ਈ ਜਾਂਦਾ ਐ। ਸੁਣਦੇ ਸੁਲਾਉਂਦੇ ਬੱਚਿਆਂ ਨੂੰ। ਹੈਗੀ ਨੀਂ ਟਾਈਮ ਸਿਰ, ਉਹ ਗੱਲ ਹੋ ਜਾਂਦੀ ਏ। ਉਹੀ- ਉਹੀ ਗੱਲ ਆ, ਨਾਲੇ ਬੱਚਿਆਂ ਦੀ ਅੱਜ ਕੱਲ੍ਹ ਪੜ੍ਹਾਈਆਂ ਵੀ ਬੜੀ ਹਾਰਡ ਹੈਗੀ ਐ, ਕੋਈ ਵੀ ਸੌਖੀਆਂ ਨੀ ਰਹਿਗੀਆਂ, ਪੜਾਈਆਂ ਨਹੀਂ ਕੁਝ
ਇਨਾ-ਇਨਾ ਬੱਚੇ ਨੇ ਜੂਨੀਅਰ, ਸੀਨੀਅਰ, ਲੋਅਰ ਕੇ ਦੇ ਅੱਠ-ਅੱਠ, ਨੌ-ਨੌ ਕਿਤਾਬਾਂ ਹੋ ਗਏ ਨੇ।
ਉਹ ਤੇ ਹੈ ਈ ਐ ਅੱਜ
ਹੂੰ ਤੇ ਬੱਚੇ ਪੜ੍ਹ ਨੀ ਸਕਦੇ ਤੇ ਮਾਂ ਪਿਓ ਨੂੰ ਬ ਪੜ੍ਹਾਈਆ ਈ ਕ ਹੈ, ਬੱਚਿਆ-ਬੱਚਿਆਂ ਦੀ ਪੜ੍ਹਾਈ ਆ ਨੇਂ ਈ ਆਪਣੀ ਪੜ੍ਹਾਈਆਂ ਨੇ, ਉਹ ਸਮਝਦਾ ਮੈਨੂੰ ਤਾਂ।
ਉਹ ਤੇ ਹੈ ਈ ਹੈ, ਬਹੁਤ ਪੜ੍ਹਾਈਆਂ ਬੱਚਿਆਂ ਦੀਆਂ, ਉਹ ਤੇ ਐਵੇਂ ਲੱਗਦਾ ਐ ਕਿ ਸਕੂਲ ਵਾਲੇ ਨਾਂ ਜਿੱਦਾਂ ਪ੍ਰੋਜੈਕਟ ਦੇ ਦਿਨ ਨੇਂ ਬੱਚਿਆਂ ਨੂੰ ਬਨਾਉਣ ਲਈ। ਘਰ ਤੋਂ। ਹੈ ਕਿ ਨਈਂ ਉਹ ਬੱਚਿਆਂ ਵਾਸਤੇ ਦਿੰਦੇ ਕਿ ਮਾਪੇ ਵਾਸਤੇ ਪੈਸੇ ਦਿੰਦੇ ਓ ਪਤਾ ਈ ਨੀਂ ਚੱਲਦਾ ਐ ਮਾਪਿਆਂ ਨੂੰ।
ਕਰਟੇ ਤੇ ਐਕਟੀਵਿਟੀ ਜ਼ਿਆਦਾ ਨਈ ਲੈਂਦੀਆਂ। ਹਾਂ। ਯੇ ਬਣਾਓ, ਵੋ ਪ੍ਰੋਜੈਕਟ ਬਣਾ ਦੋ ਕੁਛ ਯੇ ਡੇ ਆ ਗਿਆ, ਫਲਾਨਾ ਡੇ ਆ ਗਿਆ। ਕਾਨਾ ਡੇ ਆ ਗਿਆ।
ਇਹ ਤੇ ਹੁਣ ਕੀ ਇਹ ਨਵੀਂ ਜਨਰੇਸ਼ਨ, ਹਾਂ ਨਵੀਂ ਜਨਰੇਸ਼ਨ ਸ਼ਨ ਦੇ ਟਾਈਮ ਦੇ ਨਵੇਂ ਇਹ ਨਖਰੇ ਨੇਂ, ਔਰ ਕੁਛ ਨੀਂ। ਸਾਡੇ ਟਾਈਮ ਦੇ ਤਾਂ ਉਹੀ ਇੱਕ ਐਨੂਅਲ ਡੇ ਹੁੰਦਾ ਸੀ। ਔਰ ਨਾਂ ਹੀ ਜ਼ਿਆਦਾ ਪ੍ਰੋ ਮਿਲਦੇ ਸੀ, ਥੋੜੇ ਬਹੁਤ ਜਿਹੜੇ ਇੱਕ ਅੱਧਾ ਮਿਲ ਗਿਆ, ਮਿਲ ਗਿਆ।
ਹਾਂ ਸਾਲ਼ ਚ ਇੱਕ ਅੱਧਾ ਮਿਲ ਜਾਂਦਾ ਹੁੰਦਾ ਸੀ। ਹਾਂ ਇਹ ਤਾਂ ਮੈਨੇ ਚੌ ਪੰਦਰਾਂ ਅੱਛਾ ਪ੍ਰੋਜੈਕਟ ਦੇ ਦੋ, ਇਹ ਬੱਚਨ ਦੇ ਪ੍ਰੋਜੈਕਟ ਕਰ ਕਰਕੇ ਟਾਈਮ ਪਾਸ ਹੋ ਗਿਆ ਹੁਣ।
ਉਹ ਤੇ ਹੈ ਨਾਲੇ ਕਿ ਪੜ੍ਹਾਈਆਂ ਵੀ ਇੰਨੀ ਹਾਰਡ ਹੋ ਗਈਆਂ ਬੱਚੇ ਪੜ੍ਹਾਈ ਕਰੇ ਪ੍ਰੋਜੈਕਟ ਬਣਾਏ ਮਾਪੇ ਪ੍ਰੋਜੈਕਟ ਬਣਾਏ ਹੋਮਵਰਕ ਕੰਪਲੀਟ ਤੇ ਕਲਾਸ ਵਰਕ ਛੁੱਟ ਜਾਂਦਾ ਏ ਬੱਚਿਆਂ ਨਾਲ ਕਿਉਂਕਿ ਟੀਚਰਾਂ ਨੇਂ ਤਾਂ ਆਪਣੀ ਪੜ੍ਹਾਈਆਂ ਕਰਕੇ ਓਨਾਂ ਖ਼ਤਮ ਕਰਕੇ ਖ਼ਤਮ ਕਰ ਦੇਣਾ। ਕੰਮ ਹੈਗੀ ਨੀਂ। ਲੇਕਿਨ ਦਿੱਕਤਾਂ ਤਾਂ ਫਿਰ ਬੱਚਿਆਂ ਨਾਲ ਹੈਗੀਆਂ ਨਾਂ। ਕਿਉਂਕਿ ਉਹ ਤੇ ਉਹਨਾਂ ਜਲਦੀ ਪੜ੍ਹ ਨਈਂ ਸਕਦੇ ਉਹਨਾ ਨੂੰ ਕਦੀ-ਕਦੀ ਸਮਝ ਵੀ ਨਈਂ ਆਂਦਾ ਏ ਟੀਚਰ ਕੀ ਪੜ੍ਹਾਂਦੀ ਐ। ਕਿਉਂਕਿ ਉਹਨਾ ਨੂੰ ਤਾਂ ਆਪਣਾ ਸਿਲੇਬਸ ਖਤਮ ਕਰਨਾ ਹੈ।
ਸਹੀ ਐ।
ਇਹ ਗੱਲ ਹੋ ਜਾਂਣਦੀ ਹੈ ਤੇ ਬੱਚਿਆਂ ਨੂੰ ਬੜੀ ਇਹ ਹੈਗੀ ਹੈ ਡਿਫੀਕਲਟ ਜ਼ ਹੈਗੀ ਅੱਜ ਕੱਲ੍ਹ ਦੀ ਪੜ੍ਹਾਈ ਇੰਨੀ ਮੁਸ਼ਕਿਲ ਐ ਬੱਚਿਆਂ ਲਈ। ਹੈਗੀ ਨੀਂ ਨਾਲੇ ਇੰਨਾ ਵਜ਼ਨ ਬੈਗ ਦਾ ਲੈ ਕੇ ਜਾਂਦੇ ਨੇਂ।
ਹਾਂ ਹਾਂ।
ਹੈਗੀ ਨੀ ਹੋਰ ਦੱਸੋ? ਤੁਸੀਂ ਦੇ ਤੇ ਮੌਸਮ ਕਿਸ ਸਰਾ ਦਾ ਹੈ
ਹੈਂ,
ਮੌਸਮ ਕਿਸ ਤਰ੍ਹਾਂ ਦਾ?
ਮੌਸਮ ਫਿਰ ਬਾਰਿਸ਼ ਆਉਂਦੀ ਪਈ ਹੈ,
ਹਾਂ ਸਾਡੇ ਤੇ ਵੀ ਉਹੀ ਚੱਲਦਾ ਪਿਆ ਨਾਲੇ ਬਰਸਾਤ ਤੇ ਹੁਣ ਚਾਹੀਦੀ। ਦੀ ਹੈਗੀ ਹੈ ਪਾਣੀ ਦਾ ਇੰਨਾ ਪ੍ਰੋਬਲਮ ਹੋ ਗਿਆ ਸੀ ਇੱਕ ਦਿਨ ਛੱਡ ਕੇ, ਇੱਕ ਦਿਨ ਪਾਣੀ ਤੇ ਕੰਮ ਹੀ ਪਾਣੀ ਨਾਲ ਹੁੰਦਾ ਹੈ। ਪਾਣੀ ਤੋਂ ਬਿਨਾ ਤਾਂ ਕੁੱਛ ਹੈ ਹੀ ਨੀ ਹੈ ਕੀ ਨਹੀਂ, ਉਹੀ-ਉਹੀ ਪਾਣੀ ਤਾਂ ਚਾਹੀਦਾ ਹੀ ਹੈ, ਨਾਲੇ ਮੌਸਮ ਵੀ ਅੱਛਾ ਹੀ ਰਹਿਣਾ। ਜਿੱਦਾਂ ਹੁਣ ਠੰਡੀ ਹੋ ਠੰਡਾ ਹੋ ਗਿਆ ਹੋਏਗਾ ਥੋੜਾ ਮੌਸਮ
ਗਰਮੀ ਪੜੀ ਸੀ ਇੱਕ ਸਾਲ
ਬਥੇਰੀ ਗਰਮੀ ਪਈ ਹਾਂ ਹਾਂ ਬਹੁਤ ਗਰਮੀ ਪਈ ਐ ਇਸ ਵਾਰ ਹੁਣ ਥੋੜਾ ਠੰਡਾ ਲੱਗਦਾ ਤੇ ਅੱਛਾ ਲੱਗਦਾ ਪਿਆ ਐ ਹੈਗੀ ਨੀਂ ਨਾਲੇ ਬੱਚੇ ਵੀ ਬੜੀ ਧੁੱਫੇ ਜਾਂਦੇ ਸੀ ਸਕੂਲੇ ਧੁੱਪ ਬਹੁਤ ਹੋ ਗਈ ਸੀ ਬੱਚਿਆਂ ਨੂੰ ਟੈ ਬਿਲੀਂਗ ਕਰਨਾ ਇਨਾ ਇਹ ਸਬ-ਸਬ ਬੜਾ ਔਖਾ ਕੰਮ ਸੀਗਾ।
ਹਾਂ,
ਹੈ ਕਿ ਨਹੀਂ ਉਹੀ-ਉਹੀ ਹੋਰ ਤੁਸੀਂ ਦੱਸੋ? ਹਾਂਜੀ ਰੋਟੀ ਰੋਟੀ ਪਾਣੀ ਹੋ ਗਿਆ ਬੱਸ ਹੁਣ ਬੱਚਿਆਂ ਨੂੰ ਸੁਲਾਣਾਂ ਆ ਹੇ ਕੀ ਨਹੀਂ,
ਹਾਂ,
ਰੋਟੀ ਪਾਣੀ ਮੈਂ ਤੇੇ ਆਲੂ ਗੋਭੀ ਦੀ ਸਬਜ਼ੀ ਤੇ ਰੋਟੀ ਬਣਾਈ ਸੀ।
ਅੱਛਾ,
ਮੈਂ ਮੈਗੀ ਬਣਾਈ।
ਅੱਛਾ ਨਹੀਂ-ਨਹੀਂ ਚਲੋ ਵਧੀਆ ਨਾ, ਹੁਣ ਤੇ, ਮਹਿੰਗਾਈ ਵੀ ਤੇ ਇੰਨੀ ਹੋ ਗਈ ਹੈ ਨਾ ਤੁਸੀਂ ਕੀ ਬਣਾਓਗੇ ਤੇ ਕੀ ਖਾਉਗੇ।
ਨਹੀਂ ਮਹਿੰਗਾਈ ਦਾ ਤਾਂ ਕੱਲ ਕੁਛ ਨਹੀਂ ਮਹਿੰਗੀ ਚੀਜ਼ ਹੋ, ਸਸਤੀ ਹੋਵੇ ਬਣਾ ਕੇ ਖਾਣੀ ਕਰ, ਆਪਾਂ ਦਾ ਸਮਾਨ ਦਾ ਵਿਵਥਤ ਹੈ। ਹਾਂ ਹੋਰ ਸਬਜ਼ੀ, ਹਾਂ ਵੀ ਚੋਪਸ ਨ ਤਰਾਠ ਐ ਬੜਾ,
ਕਦੀ-ਕਦੀ ਘਰ ਦਾ ਵੀ ਖਾਣਾ ਬਹੁਤ,
ਬੋਰ ਹੋ ਜਾਦਾ,
ਹਾਂ ਉਹੀ-ਉਹੀ-ਉਹੀ ਕਦੀ ਕਦੀ ਘਰ ਦਾ ਵੀ ਖਾਣਾ ਬੋਰ ਹੋ ਜਾਂਦਾ ਐਵੇਂ ਲੱਗਦਾ ਕੁਛ ਬਾਹਰੋਂ ਦੀ, ਖਾ ਲੋ ਵੀ ਬਾਹਰ ਦੀ ਮਹਿੰਗਾਈ ਇੰਨੀ ਹੈ ਕਿਉਂਕਿ ਉਹਨਾਂ ਨੇ ਤਾਂ ਬਈ, ਗੈਸ ਬਾਲਣਾ ਤੇਲ, ਖਾਣਾ ਮਸਾਲੇ ਪਾਣੇ ਤੇ ਉਸਦਾ ਵੀ ਪੈਸਾ ਤੇ ਲੈਣਾ। ਨਾਲੇ ਪਿੱਛੇ ਤਾਂ, ਗੈਸ ਦੀ ਵੀ ਕਿੰਨੀ ਪ੍ਰੋਬਲਮ ਰਹੀ ਹੈ ਗੈਸ ਹੋ ਗਿਆ ਪੈਟਰੋਲ ਦੇ ਰੇਟ, ਵੱਧ ਗਏ ਗੈਸੇ ਵੱਧ ਗਏ।
ਹੂੰ,
ਹੈਗੀ ਨੀ ਇੱਕ ਟਾਈਮ ਸੀਗਾ ਗੈਸ, ਲੋਕਾਂ ਦੇ ਘਰੇ ਇੰਨੀ ਹੁੰਦੀ ਸੀ ਕਿ ਕੋਈ ਪੁੱਛਣ ਵਾਲਾ ਹੀ, ਨ ਆਦਾ ਸੀ ਹੁਣ ਹੁਣ ਇਨੀ, ਹਾਂ ਹੁਣ-ਹੁਣ ਲੋਕਾਂ ਨੂੰ ਇੰਨੀ ਪ੍ਰੋਬਲਮ ਹੋ ਗਈ ਗੈਸ ਨਾਲ, ਤੇ,
ਗੈਸ ਵੀ ਘੱਟ ਰੱਖੀ ਐ ਨਾ, ਗੈਸ ਵੀ ਘੱਟ,
ਗੈਸ ਵੀ ਮਹਿੰਗੀ ਹੈ ਹੁਣ, ਤੇ ਗੈਸ ਵੀ ਮਹਿੰਗੀ ਹੋ ਗਈ ਜਦ ਕਿ ਉਹ ਅ ਪੈਟਰੋਲ ਦਾ ਇਹ ਹੋ ਗਿਆ ਨਾ, ਅੱਧੀ ਗੈਸ ਵੀ ਮਹਿੰਗੀ ਹੋ ਗਈ ਆ।
ਹਾਂ,
ਐਵੇਂ ਹੋ ਗਿਆ ਹੈ ਕਿ ਨਹੀਂ ਉਹੀ ਸਭ ਇਹੀ ਸਭ, ਪ੍ਰੋਬਲਮ ਹੈ ਮੋਦੀ ਜੀ ਆਏ ਤੇ, ਹਾਲੇ ਹੁਣ ਨੋਟਬੰਦੀ ਦਾ ਚੱਲ ਰਿਹਾ ਹੈ ਕਿ ਨੋਟ ਚੇਂਜ ਕਰਨੇ ਤੋਂ,
ਅੱਛਾ,
ਹਾਂ ਨੋਟ-ਨੋਟ ਫਿਰ ਚੇਂਜ ਕਰਨੇ ਮੋਦੀ ਜੀ ਨੇ? ਫਿਰ ਤੋਂ ਚੇਂਜ ਹਾਂਜੀ, ਨਹੀਂ-ਨਹੀਂ-ਨਹੀਂ ਹੁਣ ਨੋਟ ਵੀ ਚੇਂਜ ਹੋਣਾ ਹੈ ਤੇ ਫਿਰ ਤੋਂ ਤੇ ਫਿਰ ਤੋਂ ਉਹੀ ਪ੍ਰੋਬਲਮ ਆਣੀ ਹੈ ਕਿ ਉਸ ਟਾਈਮ ਦੇ ਉੱਤੇ ਜਿਹੜੀ ਅਹ ਨੋਟ ਦੇ ਉੱਤੇ ਪ੍ਰੋਬਲਮ ਆਦੀ ਹੈ। ਸੀ ਉਹੀ ਪ੍ਰੋਬਲਮ ਆ ਆ ਜਾਏਗੀ।
ਅੱਛਾ,
ਜਿਹੜੇ ਪੈਸੇ ਵਾਲੇ ਹੈਗੇ ਉਹਨਾਂ ਨੂੰ ਤਾਂ ਕੋਈ ਦਿੱਕਤ ਨਹੀਂ ਹੈ ਲੇਕਿਨ ਜਿਹੜੇ ਐਵੇਂ ਹੈਗੇ ਉਹਨਾਂ ਨੂੰ ਤਾਂ ਦਿੱਕਤ ਹੋਏਗੀ ਹੋਏਗੀ ਹੈਗੀ ਨਹੀਂ, ਉਹ ਤੇ ਵਿਚਾਰੇ ਜਿਹੜੇ ਕੰਮ ਕਾਰ ਕਰਨ ਵਾਲੇ ਦਿਹਾੜੀ ਤੇ, ਮਜ਼ਦੂਰ, ਉਹ ਤੇ ਕਿੰਨਾ ਮੁਸ਼ਕਿਲ ਉਹਨਾਂ ਲਈ ਥੋੜੇ ਜਿਹੇ ਪੈਸੇ ਹੁੰਦੇ ਉਹਨਾਂ ਨੂੰ ਵੀ ਬਦਲਾਣਾ। ਉਹ ਗੱਲ ਹੈ, ਹੈਗੀ ਨਹੀਂ ਤੇ ਬੜੇ ਔਖਾ ਹੈ ਕੰਮ ਏਦਾਂ ਤੇ ਏਦਾਂ ਕਰਨਾ ਨਹੀਂ। ਜੀਦਾ ਮੋਦੀ ਜੀ ਨੇ ਲੇਕਿਨ ਚਲੋ ਹੁਣ ਕੀ ਬੋਲ ਸਕਦੇ ਮੋਦੀ। ਪ੍ਰਧਾਨ ਮੰਤਰੀ ਹੈਗਾ ਹੈਗੀ ਨਹੀਂ ਠੀਕ ਹੈ ਚਲੇਗਾ ਚਲੋ। ਮੈਨੂੰ ਇੱਕ ਕਾਲ ਆ ਰਹੀ ਹੈ ਮੈਂ ਤੁਸੀਂ ਨੂੰ ਫਿਰ ਬਾਅਦ ਚੋਂ ਕਰਦੀ ਹਾਂ। ਠੀਕ ਏ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਓਕੇ ਦੀਪ
ਹਾਂਜੀ ਸਤਿ ਸ਼੍ਰੀ ਕਾਲ,
ਕਾਲ ਜੀ ਕੇ,